ਹੈਲੋ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ
ਹਾਂਜੀ ਕੀ ਕਰ ਰਹੇ ਸੀਂ
ਕੁਛ ਨਹੀਂ ਕੀ ਕਰਦੇ ਸੀ।
ਅਸੀਂ ਤਾਂ ਵਿਹਲੇ ਮੌਜਾਂ ਕਰਦੇ ਆ ਝੱਟ ਮੋਜਗਦਾ ਟਾਈਪ
ਜੱਟ ਤਾਂ ਬੋਲ ਲੱਗਦਾ ਨੇ ਹੈਗਾ ਲੱਗਦਾ ਕੁੜੀ ਹੀ ਨਹੀਂ ਲੱਗਦੀ ਬੋਲਦੀ,
ਗੱਲ ਤਾਂ ਇੱਕੋ ਹੀ ਹੁੰਦਾ ਨਾ, ਵੀਰ ਜੀ।
ਭੈਣ ਜੀ।
ਤੁਸੀਂ, ਹੋਰ ਸੁਣਾਓ ਵੀਰ ਜੀ ਕੀ ਹਾਲ ਚਾਲ?
ਐਂਟੀ ਵੈਸੇ ਤੁਸੀਂ ਕਿੱਥੋਂ ਗੱਲ ਕਰ ਰਹੇ ਹੋ?
ਅਸੀਂ ਲੁਧਿਆਣੇ ਤੋਂ ਗੱਲ ਕਰਨ ਡੇ ਹਾਂ।
ਲੇਨ ਨੇ ਕਰਨ ਡਿਆ ਨੀ ਹੁੰਦਾ ਆਂਟੀ ਜੀ।
ਚੱਲ ਫੇਰ ਕੀ ਹੋਗਿਆ, ਤੁਸੀ ਦੱਸੋ ਲੈਣਾ। ਆਪਦੇ ਕੰਮ ਦੇ ਕੰਮ ਨੀ ਰੱਖਦੇ, ਅਸੀਂ ਇਹੀ ਕੰਮ ਮਾੜੀਆਂ ਗੱਲਾਂ ਨੇ ਅੱਜ ਦੇ ਦੌਰ ਦੀਆਂ।
ਹੋਰ ਫੋਨ ਤੇ ਗੱਲ ਕਰਦੇ ਓ ਲੋਕਾਂ ਨਾਲ
ਨਾ, ਬਿਲਕੁਲ ਵੀ ਨੀ, ਖੁਸ਼ੀ ਹੁੰਦੀ ਏ ਸਗੋ ਦੁੱਖ ਸਾਂਝੇ ਹੋ ਜਾਂਦੇ ਨੇ, ਹੁਣ ਘਰ ਦੇ ਦੁੱਖ ਕਿਤੇ ਤਾਂ ਕੱਢਨੇ ਈ ਨੇ।
ਘਰ ਦੇ ਕਾਹਦੇ ਦੁੱਖ ਨੇ ਆਂਟੀ ਜੀ ਸੋਨੂੰ,
ਵਾਦੂ ਦੁੱਖ ਨੇ ਭਾਈ ਤੈਨੂੰ ਕੀ ਪਤਾ,
ਆਂਟੀ ਜੀ ਸੋਡਾ ਵਿਆਹ ਹੋ ਗਿਆ?
ਹਾਂਜੀ।
ਕਿੰਨੇ ਜਵਾਖ ਨੇ ਤੁਹਾਡੇ ਆਂਟੀ ਜੀ।
ਤਿੰਨ,
ਕੀ ਗੱਲ ਕਰਦੇ ਨੇ,
ਮੇਰਾ, ਛੋਟਾ ਮੁੰਡਾ ਤਾਂ ਦੇਖ ਕਮਰਸ ਕਰ ਰਿਹਾ।
ਅੱਛਿਆ।
ਹਾਂਜੀ। ਤੇ ਮੇਰੇ ਤੋਂ ਇੱਕ ਵੱਡੀ ਕੁੜੀ ਮੈਡੀਕਲ ਕਰ ਰਹੀ ਹੈ, ਤੇ ਛੋਟੀ ਕੁੜੀ ਹੁਣੇ ਪੇਪਰ ਮੈਡੀਕਲ ਦੇ ਕੇ ਹਟੀ ਹੈ।
ਰੱਬ ਨੂੰ ਕਰੇ ਤੁਹਾਡੇ ਤਿੰਨੇ ਜਵਾਕ ਤਰੱਕੀਆਂ ਕਰਨ।
ਵਾਹਿਗੁਰੂ-ਵਾਹਿਗੁਰੂ, ਤੁਹਾਡੇ ਮੂੰਹ ਤੇ ਘਿਉਂ ਸ਼ੱਕਰ ਹੈ ਹੋਰ ਤੁਹਾਡੇ ਵੀ ਜਵਾਖ ਜਵੁਖ ਹੈਗੇ ਨੇ ਜੀ।
ਨਾ ਜੀ ਮੈਂ ਤਾ ਹਜੇ ਪਲੱਸ ਟੂ ਚ ਪੜਦਾ, ਆਂਟੀ ਜੀ।
ਅੱਛਾ, ਬੇਟਾ ਜੀ। ਹੋਰ ਸੁਣਾਓ ਕਿਵੇਂ ਚੱਲ ਰਹੀ ਆ ਪਲੱਸ ਟੂ ਚ
ਹਾਂਜੀ, ਆਂਟੀ ਜੀ। ਆਂਟੀ ਸਾਨੂੰ ਪਤਾ ਨੀ ਅੱਜ-ਕੱਲ੍ਹ ਦੀ ਜਨਰੇਸ਼ਨ ਨੂੰ ਪੜਾਈ ਬਾਰੇ ਗੱਲ ਕਰਨੀ ਪਸੰਦ ਨੀ ਹੁੰਦੀ।
ਕਿੱਦਾਂ ਜੀ?
ਅੱਜ-ਕੱਲ੍ਹ ਦੀ ਜਰਨੇਸ਼ਨ ਪੜਾਈ ਬਾਰੇ ਗੱਲਾ ਕਾਰਕੇ ਰਾਜੀ ਨੀ ਹੁੰਦੀ, ਆਂਟੀ ਜੀ ਮੈਨੂੰ ਲੱਗਦੈ ਤੁਸੀ ਸੱਠ-ਸੱਤਰ ਸਾਲ ਦੇ ਹੋਣੇ।
ਨਈਂ, ਨਈਂ, ਤੁਹਾਡੀ ਗ਼ਲਤ ਅਂਦਾਜੈ, ਮੈਂ ਹਜੇ ਮੈਨੂੰ ਮਤਲਬ ਫੋਟੀ ਸੈਵਨ ਇਦਾਂ ਦੀ ਆਂ।
ਫੋਟੀ ਸੈਵਨ ਆ, ਆਂਟੀ ਜੀ।
ਹਾਂਜੀ।
ਤੁਆਡਾ ਵਿਆਹ ਕਦੋ ਹੋਇਆ ਸੀ, ਆਂਟੀ ਜੀ?
ਮੈਂ ਇੱਕੀ ਸਾਲ ਦੀ ਸੀ ਜਦੋਂ,
ਅੱਛਿਆ।
ਹਾਂਜੀ।
ਮੇਰੀ ਵੱਡੀ ਭੈਣ ਹੈਗੀ ਤੇਈਸ ਸਾਲ ਦੀ, ਉਹਦਾ ਵੀ ਵਿਆਹ ਕਰ ਦੇਣਾ ਚਾਈਦਾ ਹੁਣ ਤਾਂ
ਅੱਜ-ਕੱਲ੍ਹ ਕੌਣ ਕਰਦੈ, ਮੇਰਾ ਤਾ ਵਿਆਹ ਹੋਏ ਨੂੰ, ਦੋ ਹਜ਼ਾਰ ਇੱਕ ਚ ਹੋਇਆ ਸੀ ਜੀ ਮੇਰਾ ਵਿਆਹ।
ਅੱਛਿਆ ਜੀ।
ਹਾਂਜੀ। ਮੰਨਦਾ ਤੁਆਡੀ ਮੰਮਾ ਦੀ ਉਮਰ ਦੀ ਹੋਉਂਗੀ
ਅੱਛਾ ਜੀ।
ਹਾਂਜੀ। ਕਿਓ ਤਾਨੂੰ ਲਾਗਦਾ ਨੀ ਮੇਰੀ ਆਵਾਜ਼ ਤੋ, ਐਕਚੁਲੀ ਸਾਰੇ ਕੈਂਦੇ ਈ ਨੇ ਕਿ ਮੈਂ ਬੜੀ ਯੰਗ ਦਿਖਦੀ ਵੀ ਆ ਤੇ ਆਵਾਜ ਤੋਈ
ਖਾਂਸੀ ਭਰੀ, ਭਰੀ ਜੀ ਲੱਗਦੀ, ਮੈਨੂੰ ਲਾਗਦੈ ਤ ਹੋਣਗੇ ਸਾੱਠ-ਸੱਤਰ ਸਾਲ ਦੇ। ਤਾਂ ਜਨਾਨੀਆਂ ਨੂੰ ਆਦਤ ਹੁੰਦੀ ਹੈ ਨਾ ਉਮਰ ਘਟ ਦੱਸਣ ਦੀ,
ਬੇਟਾ ਜੀ ਇਦਾਂ ਨ ਕਿਹਾ ਕਰਦੇ ਆਪ ਤੁਹਾਡੇ ਤੋਂ ਵੱਡੀ ਆ ਤੁਸੀਂ ਇਦਾਂ ਦੀਆਂ ਗੱਲਾਂ ਨਾ ਕਰੋ ਮੇਰੇ ਨਾਲ ਥੋੜ੍ਹਾ ਰਿਸਪੈਕਟ ਨਾਲ ਗੱਲ ਕਰੋ ਥੋੜੇ ਘਰਦਿਆਂ ਤਹਾਨੂੰ ਸਿਖਾਇਆ ਨੀ ਹੈਗਾ
ਆਂਟੀ ਜੀ ਮੈਂ ਤਾਨੂੰ ਰਿਸਪੈਕਟ ਨਾਲ ਤਾਂ ਕਰ ਰਹੇ ਗੱਲ
ਤੁਹਾਡੀ ਮੰਮਾ ਜਿਵੇਂ ਤੁਸੀ ਆਪ ਮੰਮਾ ਨਾਲ ਗਲ ਕਰਦੇ ਓਦਾਂ ਗੱਲਾ ਕਰੋ ਮੇਰੇ ਨਾਲ ਤੁਸੀਂ ਐਵੇਂ ਕਿਵੇਂ ਗੱਲ ਕਰ ਸਕਦੇ ਓ ਇੱਕ ਕੋਈ ਗੱਲ ਹੁਣ ਨ ਤੁਂ ਆਪਦੇ ਮਤਲਬ ਮੰਮਾ ਦੀ ਉਮਰ ਦੀ ਜਨਾਨੀ ਨਾਲ ਤੁਸੀਂ ਇਦਾਂ ਗੱਲਾਂ ਕਰ ਰਹੇ ਓ
ਕੀ ਗੱਲਾਂ ਕੱਰ ਰੇ ਆ ਆਂਟੀ ਜੀ, ਤੁਸੀ ਆ ਦੱਸੋ।
ਏਹੀ ਗੱਲਾ ਤੁਆਡੀ ਉਮਰ ਸਾੱਠ-ਸੱਤਰ ਸਾਲ, ਤੁਆਡੀ ਮੰਮੀ ਨੂੰ ਕੋਈ ਕਹੇ ਕਿ ਤੂੰ ਤਾਂ ਭੈਣੇ ਬੁੱਢੀ ਹੋਈ ਪਈਂ ਆਂ, ਮੈਂਂ।
ਨਈਂ ਮੇਰੀ ਮੰਮਾ ਏਦਾ ਮੇਰੀ ਮੰਮਾ ਦੀ ਫੋਰਟੀ ਥਰੀ ਐ।
ਅੱਛਾ, ਤੁਆਡੀ ਏਜ ਕਿੰਨੀ ਏ, ਬੇਟਾ ਜੀ?
ਆਂਟੀ ਜੀ, ਮੇਰੀ ਅਠਾਰਾ ਸਾਲ।
ਅੱਛਾ, ਲਾਗਦੈ ਨੀ ਹੈਗਾ। ਛੋਟੇ ਲਾਗਦੇ ਸੀ ਉਮਰ ਦੀ ਗੱਲਾਂ ਤੋਂ, ਮੈਚਿਓਰ ਨੀ ਹੋਏ। ਹਜੇ ਲੱਗਦੈ, ਦਾੜੀ ਵੀ ਨੀ ਆਈ ਹੋਣੀ ਮੈਨੂੰ ਲੱਗਦੈ ਤੁਆਡੇ ਤਾ ਫੇਸ
ਨਈਂ ਆਂਟੀ ਦਾੜੀ ਤੇ ਪੂਰੀ ਆ ਗੀ ਏ।
ਅੱਛਾ। ਬੇਟਾ, ਮੈਂ ਤੁਆਡੇ ਵਰਗੇ ਤਿੰਨ ਜਵਾਕਾਂ ਦੀ ਮਾਂ, ਮੈਨੂੰ ਸਬ ਸਮਝ ਐ।
ਅੱਛਾ ਆਂਟੀ ਜੀ, ਜੇ ਸਾਫ਼ ਸਮਝੇ ਉਰੇ ਕਾਤੋ ਗੱਲਾਂ ਕਾਰਦੇ ਫਿਰਦੇ ਓ।
ਐਵੇਂ ਪੁੱਤ ਕੀ ਕਰਾਂ, ਦੁਖੀ ਕਰ ਜਵਾਕਾਂ ਨੇ, ਮੇਰਾ ਮੁੰ ਡਾ ਤਾਂ ਇੰਨਾ ਖ਼ਰਾਬ ਹੈ, ਨਾ ਕੀ ਦੱਸਾਂ ਮੈਂ ਜ਼ੋਰ ਲਾ ਲਾਂ ਦਾ, ਤੁਸੀਂ ਕਿੱਦਾਂ ਦੀਆਂ ਗੱਲਾਂ ਕਰਦੇ ਹੋ ਆਪ ਤੁਸੀਂ ਆਪਣੀ ਮਾਂ ਨੂੰ ਕੁੱਟਦੇ ਓ ਤੁਸੀਂ ਆਪਣੀ ਮਾਂ ਨੂੰ ਏਦਾਂ ਟਰੀਟ ਹੁਣ ਜਿਵੇਂ ਜਿਵੇਂ ਤੁਸੀਂ ਤੁਹਾਡੀ ਗੱਲਾਂ ਤੋਂ ਇੱਦਾਂ ਲੱਗ ਰਿਹਾ ਤੁਸੀਂ ਆਪਣੀ ਮਾਂ ਦੀ ਬਿਲਕੁਲ ਇੱਜਤ ਨਹੀਂ ਕਰਦੇ
ਨਹੀਂ ਆਂਟੀ ਜੀ ਅਸੀਂ ਬਹੁਤ ਰਿਸਪੈਕਟ ਕਰਦੇ ਤੁਸੀਂ ਮੇਰੇ ਮਮਾ ਨਾਲ ਵੀ ਗੱਲ ਕਰ ਸਕਦੇ ਓ
ਨਹੀਂ ਬੇਟਾ ਜੀ ਤੁਸੀਂ ਬਹੁਤ ਹੀ ਬਦਤਮੀਜ਼ੀ ਨਾਲ ਗੱਲ ਕਰ ਰਹੇ ਓ ਇਹਦੇ ਕੌਣ ਗੱਲ ਕਰਦੇ ਬਜ਼ੁਰਗ ਇਨਸਾਨ ਆ ਮਤਲਬ
ਤੁਸੀਂ ਕਿਹਾ ਸੀ ਮੈਂ ਯੰਗ ਹਾਂ ਆਂਟੀ ਜੀ ਇੰਨੇ ਬੁੜੇ ਕਿੱਥੋਂ ਹੋ ਤੁਸੀਂ ਦੋ ਮਿੰਟ ਚ
ਬੇਟਾ ਜੇ ਤੁਸੀਂ ਆਂਟੀ ਜੀ ਕਹਿ ਰਹੇ ਹੋ ਤੁਹਾਡੀ ਉਮਰ ਨੂੰ ਬਹੁਤ ਵੱਡੀ ਹੋ ਗਈ ਨਾ ਮੂੰ ਫੋਰਟੀ ਸੈਵਨ ਦੀ ਆ ਤਾਂ ਤੁਹਾਨੂੰ ਇਹਨਾਂ ਨੂੰ ਪਤਾ ਹੈ ਕਿਵੇਂ ਗੱਲ ਕਰਨੀ ਚਾਹੀਦੀ ਆ ਫੋਰਟੀ ਸੈਵਨ ਦੀ ਅਠਾਰਾਂ ਸਾਲ ਦੇ ਬੱਚੇ ਦੇ ਵਿੱਚ ਕਿੰਨਾ ਏਜ ਗੈਪ ਹੁੰਦਾ ਲੇਕਿਨ ਨਹੀਂ ਮੈਨੂੰ ਲੱਗਦਾ ਨਾ ਤੁਹਾਡੇ ਘਰਦਿਆਂ ਨੇ ਕੁਛ ਸਿਖਾਇਆ ਨੀ ਤੁਹਾਨੂੰ ਅੱਛਾ ਠੀਕ ਹੈ ਜੀ ਅੱਗੇ ਤੋਂ ਮੁੜ ਕੇ ਆ ਨੰਬਰ ਤੇ ਫੋਨ ਨ ਕਰਦੀ ਤੁਹਾਨੂੰ ਫੋਨ ਨੀ
ਹਾਂਜੀ ਹਾਂਜੀ
ਦੇਖਿਆ ਇਹੀ ਮੈਨੂੰ ਲੱਗਦਾ ਤੁਹਾਨੂੰ ਤਾਂ ਬਲੋਕ ਕਰ ਦੇਣਾ ਚਾਹੀਦਾ ਇਸ ਦੁਨੀਆਂ ਤੋਂ
ਨਹੀਂ ਆਂਟੀ ਜੀ ਉੱਥੇ ਮੇਰੀ
ਮੈਂ ਤੁਹਾਡੀ ਮਮਾਂ ਨੂੰ ਸ਼ਿਕਾਇਤ ਲਗਾਨੀ ਏ
ਨਹੀਂ ਆਂਟੀ ਜੀ ਉ ਮੇਰੀ ਇੱਕ ਭੈਣ ਏ ਉਹ ਥੋੜ੍ਹੀ ਜਿਹੀ ਮੈਂਟ ਹੋਗੀ ਗ਼ਲਤੀ ਨਾਲ ਹੋ ਯਾਰ ਜਾਲੂਜੇ ਆ ਗ਼ਲਤੀ ਨਾ ਮੇਰੀ ਮੰ ਮੇਰੇ ਤੋਂ ਹੈਲੋ ਆਂਟੀ ਜੀ ਬੁੱਢੀ ਆਂਟੀ ਜੀ ਹੈਲੋ ਆਂਟੀ ਜੀ। ਆਂਟੀ ਤੁਹਾਡੀ ਆਵਾਜ਼ ਨੀ ਆ ਰਹੀ। ਹੈਲੋ ਆਂਟੀ ਜੀ। ਹੈਲੋ ਹੈਲੋ ਹੈਲੋ ਆਂਟੀ ਜੀ ਤੁਹਾਡੀ ਆਵਾਜ਼ ਨੀ ਆ ਰੀ ਹੈਲੋ
ਹੈਲੋ ਮੈਨੂੰ ਲੱਗਦਾ ਹੁਨ ਤੁਹਾਨੂੰ ਥੋੜੀ ਜਿਹੀ ਅਕਲ ਆ ਗਈ ਹੋਣੀ। ਹੋ ਤੁਹਾਨੂੰ ਪਤਾ ਲੱਗ ਗਿਆ ਹੋਣਾ ਕੀ ਜਦੋਂ ਤੁਹਾਡੀ ਕੋਈ ਗੱਲ ਸੁਣਦਾ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਹੈ। ਇੰਨੇ ਹਾਈਪਰ ਹੋ ਗਏ ਤੁਸੀਂ ਹੈਨਾ।
ਹੈਂ ਆਟੀ ਜੀ
ਚਲੋ ਜੀ ਚੰਗਾ ਫਿਰ ਸਤਿ ਸ੍ਰੀ ਅਕਾਲ
ਕਿਉਂ ਸਤਿ ਸ਼੍ਰੀ ਅਕਾਲ ਆਂਟੀ ਜੀ ਹਜੇ ਅੱਠ ਮਿੰਟ ਹੋਏ ਨੇ ਹੈਲੋ ਆਂਟੀ ਜੀ
ਬੇਟਾ ਜੀ ਤੁਸੀਂ ਡਿਜ਼ਰਵ ਨਹੀਂ ਕਰਦੇ ਗੱਲ ਕਰਨਾ। ਤੇ ਮੇਰੇ ਤੋਂ ਗਲਤੀ ਹੋ ਗਈ। ਕਿ ਮੈਂ ਤੁਹਾਨੂੰ ਫੋਨ ਲਾ ਲਿਆ। ਤੁਹਾਡੀ ਮੰਮੀ ਨੂੰ ਮਿਲ ਕੇ ਤੁਹਾਡੀ ਸ਼ਿਕਾਇਤ ਜ਼ਰੂਰ ਲਾਉਂਗੀ ਇੱਕ ਦਿਨ
ਆਂਟੀ ਨੰਬਰ ਮੇਰੀ ਮੰਮੀ ਦਾ ਨੱਬੇ ਚਾਰ ਸੌ ਪੰਦਰਾਂ ਲੱਬੇ ਨਾ ਲੱਗੇ।
ਅੱਛਾ ਬਾਲਾ ਬੋਲਣਾ ਆਉਂਦਾ ਤੁਹਾਨੂੰ ਦੱਸ ਕੁ ਮਿੰਟ ਰੁਕੋ ਤੁਸੀਂ
ਕਿੰਨੇ ਮਿੰਟ ਹੋਰ ਸੁਣਾਓ ਜ਼ਿੰਦਗੀ ਚ ਕੀ ਚੱਲ ਤੁਹਾਡਾ ਅੱਜ ਕੱਲ ਨਵੀਂ ਤਾ ਜੀ ਹੈਲੋ ਹੈਲੋ ਆਂਟੀ ਜੀ ਚੁਪ ਕਾ ਤੋਂ ਕਰ ਗਏ। ਹੈਲੋ ਆਂਟੀ ਜੀ ਹੈਲੋ ਆਂਟੀ ਜੀ
ਚੰਗਾ ਜੀ ਸਤਿ ਸ੍ਰੀ ਅਕਾਲ ਫੇਰ ਗੱਲ ਕਰਾਂਗੇ। ਤੁਹਾਡੇ ਨਾਲ ਗੱਲ ਕਰਕੇ ਬਿਲਕੁਲ ਚੰਗਾ ਨਹੀ ਲੱਗੀਆ।